ਹੈਲੋ ਹਾਂਜੀ ਸਤਿ ਸ੍ਰੀ ਅਕਾਲ, ਹਾਂਜੀ ਨਹੀਂ ਜ਼ਰਾ ਅੱਜ ਤਬੀਅਤ ਖ਼ਰਾਬ ਹੋਈ ਕਿਹਦੀ ਹੈ? ਸਫ਼ਰ ਕਰਕੇ ਆਏ ਆ ਨਾ। ਤਾਂ ਕਰਕੇ
ਅੱਛਾ- ਅੱਛਾ ਹਾਂਜੀ ਬਸ ਕੁਛ ਨੀ ਮੈਂ ਕਿਆ ਕਰਾ ਫੋਨ ਪੁੱਛਿਆ ਕੀ ਹਾਲ ਚਾਲ ਤੁਹਾਡਾ ਤੇ? ਫੋਨ ਨਹੀਂ ਆਨਾ ਮੈਂ
ਚੱਲ, ਹੋਰ ਬੋਲੋ ਕੋਈ ਕੰਮ ਸੀ ਤੁਹਾਨੂੰ ਅੱਜ ਸਵੇਰੇ- ਸਵੇਰੇ ਫੋਨ ਕਰ ਤਾ। ਕੀ ਹੋਇਆ? ਹੈਲੋ, ਹੈਲੋ ਹੈਲੋ ਹੈਲੋ ਕੀ ਹੋ ਗਿਆ ਸੀ ਤੁਹਾਨੂੰ? ਹੈਲੋ ਹੈਲੋ ਹਾਂਜੀ, ਕੀ ਗੱਲ ਅਵਾਜ਼ ਨਹੀਂ ਆ ਰਹੀ ਤੁਹਾਨੂੰ, ਹੈੰ ਹਾਂਜੀ
ਹੈਲੋ ਆ ਰਹੀ ਹੈ ਆਵਾਜ਼?
ਨਾ ਹੁਨ ਆ ਗਈ ਆਵਾਜ਼।
ਹਾਂਜੀ, ਯਾਰ ਇਹ ਪਤਾ ਨੀ ਇਹ ਨੈ ਨੈਟਵਰਕ ਇਸ਼ੂ ਹੋ ਜਾਂਦੇ ਨੇ ਕਦੇ ਕਦੇ, ਹਾਂਜੀ
ਅੱਜ ਸਵੇਰੇ-ਸਵੇਰੇ ਫੋਨ ਕੀਤਾ? ਕੀ ਗੱਲ ਹੋ ਗਈ ਹੈ
ਉਹ ਮੈਂ ਕਿਹਾ ਯਾਰ ਗੱਲ ਆ ਤੁਹਾਨੂੰ ਇੰਨਾ ਦਿਨ ਹੋ ਗਏ ਨੇ ਫੋਨ ਹੀ ਨੀ ਕੀਤਾ ਤੁਸੀਂ ਤੇ ਮੈਂ ਕਿਹਾ ਮੈਂ ਮਿਲਾਵਾਂ ਫੋਨ ਹਾਲ ਚਾਲ ਪੁੱਛਿਆ
ਆਨਾ ਜਾਨਾ ਗਰਮੀ
ਹਾਂਜੀ ਬੜੀ ਗਰਮੀ ਕਰਦੀ ਹੈ ਤੁਸੀਂ ਤੇ ਹਾਂਜੀ ਬਸ ਕੁਛ ਨੀ ਮੈਂ ਜਰਾ ਮਤਲਬ ਕਿ ਨਾ ਮੈਨੂੰ ਥੋੜਾ ਸ ਸਮਾਨ ਲਿਆਣਾ ਸੀ ਮਾਰਕੀਟ ਤੋਂ ਤੇ ਮੈਂ ਕਹਿ ਰ ਤੇ ਗਰਮੀ ਇੰਨੀ ਪੈਂਦੀ ਪਈ
ਤੇ ਤੁਸੀਂ ਓਨਲਾਈਨ ਮੰਗਵਾਓ ਨਾ ਸਮਾਨ ਸਭ ਸਮਾਨ ਮਿਲ ਜਾਂਦਾ ਹੈ ਔਨਲਾਈਨ ਅੱਜ ਕੱਲ੍ਹ ਬਾਹਰ ਜਾਣ ਦੀ ਲੋੜ ਹੀ ਨਹੀਂ ਪੈਂਦੀ ਹੈ ਹਾਂ ਬੜਾ ਵਧੀਆ ਸਮਾਨ ਹੁੰਦਾ ਹੈ ਡਿਸਕਾਊਂਟ ਤੇ ਮਿਲਦਾ ਹੈ ਸਭ ਸਮਾਨ ਅੱਛਾ ਅੱਛਾ ਮਿਲਦਾ ਹੈ ਹਾਂਜੀ ਰੀਜ਼ਨੇਬਲ ਰੇਟ ਹੁੰਦੇ ਨੇ ਮੇਰੀ ਨੂੰਹ ਤੇ ਮੰਗਵਾਉਂਦੀ ਰਹਿੰਦੀ ਹੈ ਬੱਚਿਆਂ ਦੇ ਕੱਪੜੇ ਕੁਪੜੇ ਆਪਣੇ ਜੋ ਅਹ ਸਭ ਦੇ ਮੰਗਾਉਂਦੀ ਰਹਿੰਦੀ ਹ
ਤੇ ਕੱਪੜਾ ਕੈਸਾ ਨਿਕਲਦਾ ਹੈ ਤੇ
ਕੱਪੜੇ ਵਧੀਆ ਨਿਕਲਦੇ ਬੱਚਿਆਂ ਦੇ ਤੇ ਬੜੇ ਸੋਹਣੇ ਲੱਗਦੇ ਨਿਕਲਦੇ ਨੇ ਹਾਂ ਉਹਨੇ ਮੇਰੀ ਹਾਂ ਮੇਰੀ ਹੁਨੇ ਤੇ ਰਾਣੀ ਦੇ ਬੱਚੇ ਬੱਚਿਆਂ ਦੇ ਮੰੰਗਵਾਏ ਨੇ ਮੇਰਾ ਇੱਕ ਸੂਟ ਔਡਰ ਕੀਤਾ ਬਹੁਤ ਸੋਹਣੇ ਕੱਪੜੇ ਮੰਗਵਾਉਂਦੀ ਰਹਿੰਦੀ ਉਹ ਤੇ ਹਾਂ ਬੈਡਸ਼ੀਟ ਆਉਂਦੀ ਹੈ ਜੋ ਚੀਜ਼ ਚਾਹੀਦੀ ਹੈ ਹਰ ਚੀਜ਼ ਹੈਗੀ ਹੈ
ਅੱਛਾ
ਉਹ ਜ਼ਰੂਰੀ ਇੰਨੀ ਗਰਮੀ 'ਚ ਜਾਣਾ ਉਹ ਰਿਟਰਨ ਹੋ ਜਾਂਦਾ ਹੈ ਔਰ ਪੇਮੈਂਟ ਵਾਪਸ ਆ ਜਾਂਦੀ ਹੈ
ਅੱਛਾ ਪੈਸੇ ਫਿਰ ਮਿਲ ਜਾਣ ਨੇ ਵਾਪ
ਹਾਂਜੀ ਵਾਪਸ ਆ ਜਾਂਦੇ ਨੇ ਹੈਂਡ ਟੂ ਹੈਂਡ ਹੀ ਆ ਨੇ ਹੁਨੇ ਰਿਟਰਨ ਕਰੋ ਸ਼ਾਮ ਤੱਕ ਪੇਮੈਂਟ ਵਾਪਸ।
ਅੱਛਾ ਫੇਰ ਤੇ ਸਹੀ ਹੈ ਫੇਰ ਤਾਂ ਬੜਾ ਅੱਛਾ ਹੈ ਸਗੋਂ ਮੈਂ ਹਾਂਜੀ ਉਹੀ ਮੈਂ ਕਿਹਾ ਇੰਨੀ ਗਰ ਗਰਮੀ ਹੋਈ ਦੀ ਹੈ ਮਾਰਕੀਟ ਪਤਾ ਨੀ ਜਾਣ ਦਾ ਮਨ ਤੇ ਕਰ ਨਹੀਂ ਰਿਹਾ ਮੈਂ ਕਿਹਾ ਫੇਰ ਵੀ ਪੁੱਛਾ ਕਿ ਕਰਾਂ ਮਾਰਕੀਟ ਜਾਵਾਂ? ਕੀਸ।
ਅੱਜ ਕੱਲ ਦੇ ਬਈਆ ਹਰ ਚੀਜ਼ ਓਨਲਾਈਨ ਹੈ। ਖਾਣ ਦਾ ਸਮਾਨ ਵੀ ਔਨਲਾਈਨ ਹੀ ਮੰਗਵਾਉਂਦੇ ਹਾਂ ਅਸੀ ਤੇ। ਕੋਈ ਮਹਿਮਾਨ ਆ ਜਾਏ ਤੇ ਨੂਡਲਸ ਵਗੈਰਾ ਜੋ। ਚੀਜ਼ ਮੰਗਾਨੀ ਮੰਗਵਾ ਲਓ ਐ ਵੇਂ ਕਿ ਉਹ ਨਹੀ ਆ ਸਕਦਾ ਸਮੋਸਾ ਸਮੋਸੇ ਸਮੁਸੇ। ਹੋਰ ਦੁਜਾ ਚਟਰ ਬਟਰ ਆ ਜ ਜਾਂਦਾ ਹੋਰ। ਕੀ ਕੋਲਡ ਡ੍ਰਿੰਕ ਮੰਗਾ ਲੋ ਜੂਸ ਮੰਗ ਮੰਗਲੋ ਦੁੱਧ ਮੰਗਾਓ ਦਹੀਂ ਮੰਗਾਓ। ਘਰ ਬੈਠੇ ਸਭ ਹਾਜਿਰ ਹੈ।
ਇਹ ਤੇ ਫੇਰ ਬੜਾ ਅੱਛਾ ਕੰਮ ਹੋ ਗਿਆ ਮੈਨੂੰ ਤੇ ਅ ਬਸ ਇਹ ਗਰਮੀ ਇੰਨੀ ਏ ਨਾਂ ਤੇ ਮਨ ਹੀ ਨਹੀ ਕਰ ਰਿਹਾ ਸੀ ਜਾਨ ਮਾਰਕੀਟ ਮੈਂ ਕਿਹਾ ਮੈਂ ਪੁੱਛਾਂ ਮਾਰ ਤੇ ਮੈਂ ਔਨਲਾਈਨ ਮੈਨੂੰ ਮੈਂ ਦੋ ਤਿੰਨ ਵਾਰੀ ਮੇਰਾ ਮਨ ਤੇ ਕੀਤਾ ਤੇ ਮੰਗਵਾਨਦੇ ਪਰ ਬਸ ਇਹ ਹੀ ਕਿ ਕੱਪੜਾ ਪਤਾ ਨੀ ਕੈਸਾ ਆਏਗਾ ਫੇਰ ਕੱਪੜਾ ਆਉਣ ਤੋਂ ਬਾਅਦ ਪਤਾ ਨੀ ਵਾਪ
ਨਹੀਂ ਰਿਟਰਨ ਹੋ ਜਾਂਦਾ ਐ ਅਗਰ ਪਸੰਦ ਨਾ ਹੋਏ ਨਾ। ਤੇ ਰਿਟਰਨ ਹੋ ਜਾਂਦਾ ਹਾਂ ਰਿਟਰਨ ਹੋ ਕੇ ਵੀ ਆਮ ਹੈ ਕਿ ਪੇਮੈਂਟ ਵੀ ਮਿਲ ਜਾਂਦੀ ਹੈ ਕੋਈ ਦਿੱਕਤ ਨੀ ਹੈ ਪੇਮੈਂਟ ਦੀ ਵੀ।
ਅੱਛਾ ਫੇਰ ਤੇ ਠੀਕ ਹੈ। ਤੇ ਵੈਸੇ ਬਸ ਕੱਪੜਾ ਫਿਰ ਕਿਹੜਾ ਮਤਲਬ ਕੀ ਜਿਸਰਾ ਕੇ ਕੋਟਨ ਕੁਟਨ ਵੀ ਆਉਂਦੇ ਨੇ ਜਾਂ ਉਹ ਸਿੰਥੈਟਿਕ ਵਗੈਰਾ ਆਉਂਦੇ ਨੇ।
ਤੇ ਜੋਰਜਟ ਏ ਹਰ ਵਰਾਇਟੀ ਹੈ। ਤੁਸੀਂ ਜਿਹੋ ਜਿਹਾ ਲੈਣਾ ਚਾਹੋ
ਅੱਛਾ ਮੈਨੂੰ ਐਜ ਇਕ ਕਾਟਨ ਦੇ ਮਤਲਬ ਆਪਣੇ ਨਾ ਘਰ ਪਾਉਣ ਵਾਸਤੇ ਪਾਉਣ ਵਾਸਤੇ ਨਾ ਆਪਣੇ ਕੋਟ ਸੈਟ ਵਗੈਰਾ ਚਾਹੀਦੇ ਸੀ ਨੋਰਮਲ ਜੇ ਏ ਡੇਲੀ ਯੂਜ ਚ ਪਾਉਣ ਵਾਸਤੇ।
ਕੋਟਨ ਦੇ ਲੈਣੇ ਹੈ ਤੇ ਕੋਟਨ ਦੇ ਓਨਲਾਈਨ ਮੰਗਵਾ ਲਓ ਅਗਰ ਅਨ ਸਟਿਚ ਲੈਣੇ ਤਾਂ ਸਾਨੂੰ ਔਡਰ ਕਰ ਦੇਣਾ ਅ ਅਸੀਂ ਵੀ ਪਾ ਔਡਰ ਤੇ ਪਾ ਦਿੰਦੇ ਹਾਂ ਕੱਪੜੇ ਕੁਪੜੇ ਹਾਂ ਦੇਖੋ
ਤੇ ਤੁਹਾਡੇ ਉੱਥੇ ਕੀ ਰੇਂਜ ਚ ਪਏਗਾ ਮਤਲਬ ਦੱਸੋ ਮੈਨੂੰ ਫਿਰ ਕੁੱਛ
ਕਟਨ ਦਾ ਸੂਟ ਤੇ ਛੇ ਸੌ ਰੁਪਏ ਦਾ ਪਏਗਾ ਸਾਢੇ ਚਾਰ ਮੀਟਰ ਦਾ ਬਾਕੀ ਜੋਰ ਜੱਟ ਦਾ ਪੰਜ ਸੌ ਦਾ ਸੱਤ ਸੌ ਦਾ ਜੈਸੀ ਕੁਆਲਿਟੀ ਹੈ ਵੈਸੇ ਵੈਸੀ ਪੈਸੇ ਨੇ ਹਾਂਜੀ ਹਾਂ ਜਾਮ ਕੋਟਨ ਹੋ ਗਿਆ ਗਲੇਸ ਕੋਟਨ ਹੋ ਗਿਆ ਹਾਂਜੀ ਚਿਕਨ ਹੋ ਗਿਆ ਹਰ ਮੇਲ ਦਾ ਾ ਕੱਪੜਾ ਮਿਲਦਾ ਹੈ
ਅੱਛਾ ਚਲੋ ਐ ਤੇ ਫੇਰ ਅੱਛਾ ਹੋ ਗਿਆ ਕਿਉਂਕਿ ਚਲੋ ਹੁਣ ਮੈਨੂੰ ਔਨਲਾਈਨ ਦਾ ਤਾਂ ਪਤਾ ਨੀ ਪਰ ਤੁਹਾਡੇ ਕੋਲੋਂ ਆਏ ਦੀ ਚੀਜ਼ ਤੇ ਫੇਿਰ ਪੁੱਛੀ ਹੋਏਗੀ ਤੇ ਮੈਨੂੰ ਵਾਪਿਸ ਕਰਨ ਦੀ ਲੋੜ ਉਹ ਵੀ ਨਹੀਂ ਪਾਵੇਗੀ ਤੇ ਉਹੀ ਮੈਂ ਤੁਹਾਨੂੰ ਹੀ ਔਡਰ ਕਰ ਕਰਦਾ ਕਿ ਮੇਰੇ ਦੋ ਵੋਟਸਟ ਕੋਈ ਚੱਜ ਦੇ ਹਲਕੇ ਰੰਗ ਦੇ ਪ੍ਰਿੰਟ ਕੁੜਤੇ ਵਾਲੇ ਭੇਜ ਦੇ ਨਾ ਤੇ ਅਗਰ ਮੈਨੂੰ ਪਸੰਦ ਨਾ ਆਏ ਫੇਿਰ ਰਿਟਰਨ
ਚੇਂਜ ਕਰ ਚੇਂਜ ਕਰ ਲੈਣਾ ਤੁਸੀਂ ਹਾਂਜੀ ਹਾਂਜੀ
ਹਾਂ ਫੇਿਰ ਠੀਕ ਹੈ ਜਾਂ ਇੱਕ ਕੰਮ ਕਰਨਾ ਤੁਸੀਂ ਮੈਨੂੰ ਫੋਟੋਆਂ ਪਾ ਦੇਣਾ ਮੈਂ ਆਪੇ ਪਸੰਦ ਕਰ ਲਾਂਗੀ
ਠੀਕ ਹੈ ਠੀਕ ਹੈ
ਉਹ ਫੇਿਰ ਨਾ ਵਾਪਸੀ ਦਾ ਵੀ ਚੱਕਰ ਨੀ ਪਾਏ
ਹਾਂਜੀ ਹਾਂਜੀ
ਉ ਓਹੀ ਤੇ ਬਾਕੀ ਹੋਰ ਜਿਹੜਾ ਸਮਾਨ ਨੇ ਉਹ ਫੇਿਰ ਮੈਂ ਉਹ ਦੇਖ ਲਾਂਗੀ ਔਨਲਾਈਨ ਵਗੈਰਾ ਵੈਸੇ ਕਿੰਨਾ ਕੁ ਦਿਨਾਂ ਚ ਆ ਜਾਂਦਾ ਹੈ ਔਨਲਾਈਨ ਦਾ
ਓਨਲਾਈਨ ਦਾ ਆ ਜਾਂਦਾ ਜ਼ਿਆਦਾ ਦਿਨ ਨਹੀਂ ਲੱਗਦੇ ਚਾਰ ਪੰਜ ਦਿਨ ਦਾ ਆ ਜਾਂਦਾ ਬਲੀ ਔਰ ਦੂਜੀ ਇੱਕ ਐਪ ਹੈਗੀ ਹੈ ਉਹਦੇ ਚ ਹੈਂਡ ਟੂ ਹੈਂਡ ਵੀ ਮ ਆ ਜਾਂਦਾ ਸਮਾਨ ਇਹ ਐਪ ਚੋਂ ਦੋ ਦਿਨ ਚ ਰ ਦ ਦੂਸਰੀ ਚੋਂ ਚਾਰ ਪੰਜ ਦਿਨ ਚੱਲਦਾ ਕੱਪੜੇ ਵਗੈਰਾ ਦੀ ਕਈ ਨੇ ਹਾਂਜੀ ਕਈ ਔਨਲਾਈਨ ਔਡਰ ਕਰਨ ਵਾਲੀ ਹੈ ਪਾਣੇ ਤੇ ਤੁਸੀਂ ਕਰ ਸਕਦੇ ਹੋ ਬੜੇ ਆਰਾਮ ਨਾਲ ਘਰ ਬੈਠੇ ਹਾਂਜੀ
ਅੱਛਾ
ਹੁਣ ਜਿਸ ਤਰ੍ਹਾਂ ਘਰ ਕੋਈ ਨਾ ਹੋਇਆ ਬੰਦਾ ਇਕੱਲਾ ਹੈ ਤੇ
ਮੇਰਾ ਤੇ ਹਾਂਜੀ ਉਹੀ ਨਾ ਮੇਰਾ ਕੱਲੀ ਦਾ ਹੀ ਰਹਿੰਦਾ ਨਾ ਚੱਕਰ ਬਾਜ਼ਾਰ ਵੀ ਜਾਣਾ ਫੇਰ ਬੱਚੇ ਕਿੱਥੇ ਨਾਲ ਲੈ ਕੇ ਜਾਣੇ ਤਾਂ ਬੜੇ ਹੀ ਔਖੇ ਲੱਗਦੇ ਨੇ ਬੜੇ ਤੰਗ ਕਰਦੇ ਨੇ ਨਾ ਮੰਮੀ ਤੇ ਤੁਹਾਨੂੰ ਪਤਾ ਹੀ ਨਾ ਬਾਹਰ ਹਫ਼ਤੇ ਚ ਹੀ ਕੱਦਾਾਂ ਚੱਕਰ ਬਾਹਾਰ ਲੱਗ ਜਾਂਦਾ ਮੰਮੀ ਦਾ ਹੁਣ ਮੰਮੀ ਗਏ ਤੇ ਨੇ ਹੁਣ ਹਫ਼ਤੇ ਤੇ ਬਾਅਦ ਆਉਣਗੇ ਤੇ ਫੇਰ ਉਹ ਨਾਲੇ ਬੱਚਿਆਂ ਦੀ ਛੁੱਟੀਆਂ ਵੀ ਹੈਗੀਆਂ ਨੇ ਇਹਨਾਂ ਤੇ ਸਕੂਲ ਹੁੰਦੇ ਨੇ ਨਾ ਸਵੇਰੇ ਤੇ ਤੇ ਫੇਰ ਹਾਂਜੀ ਸਕੂਲ ਦੇ ਟਾਈਮ ਤੇ ਚਲੇ ਜਾਓ ਤੇ ਹੁਣ ਮ ਮੈਂ ਇਹ ਸੋਚ ਰਹੀ ਸੀ ਕਿ ਛੁੱਟੀਆਂ ਵੀ ਨੇ ਹੋਰ ਤੇ ਮੈਂ ਕਹਿ ਰਹੀ ਸੀ ਕਿ ਬਈ ਬਾਜ਼ਾਰ ਕਿਸ ਤਰ੍ਹਾਂ ਜਾਵਾਂ ਕੀ ਕਰਾਂ
ਨਹੀਂ ਆਨਲਾਈਨ ਮੰਗਾਓ ਹਾਂ
ਹਾਂਜੀ ਔਨਲਾਈਨ ਮੰਗਾ ਕੇ ਫੇਿਰ ਮੈਂ ਦੇਖ ਲਾਂਗੀ
ਹਾਂ ਵੇਖੋ ਪੈਸੇ ਵੀ ਆ ਜਾਂਦੇ ਨੇ ਸਾਰੀ ਫੈਸਿਲਿਟੀ ਮਿਲੀ ਦੀ ਅੱਜ ਅੱਜ ਕੱਲ ਦੇ ਫੋਨਾਂ ਦੇ ਉੱਤੇ
ਹਾਂਜੀ ਉਹ ਤੇ ਹੈ ਕ ਕੋਈ ਉਹੀ, ਹਹ ਜੇ ਕੋਈ ਨੀ ਕੋਸ਼ਿਸ਼ ਮਤਲਬ ਕਰਦੀ ਆ ਓਨਲਾਈਨ ਦੀ ਵੀ ਤੇ ਤੁਹਾਡੇ ਵੱਲੋਂ ਤੁਸੀਂ ਵੀ ਮੈਨੂੰ ਫੋਟੋਆਂ ਭੇਜ ਦੇਣਾ ਨਾ ਕੋਟ ਸੈਟ ਸਿਰਫ। ਕੋਟ ਸੈਟ ਹੀ ਹੁੰਦੇ ਨੇ ਤੁਹਾਡੇ ਕੋਲ ਹੋਰ ਵੀ ਕੁਝ ਹੁੰਦਾ!
ਨਹੀਂ ਪ੍ਰਿੰਟ ਸੂਟ ਹੀ ਹੁੰਦੇ ਨੇ ਤੁਸੀਂ, ਕੋਟ ਸ਼ੈਟ ਸੁਆਓ ਸੂਟ ਸੁਆਓ ਜੋ, ਤੁਹਾਡੀ ਓ ਇੱਛਾ ਹੈਗੀ ਹੈ ਉਥੇ ਸੁਆਣਾ ਹੁ ਕੱਪੜਾ ਮਿਲੇਗਾ ਮੇਰੇ ਕੋਲ
ਅੱਛਾ! ਠੀਕ ਹੈ ਮੈਂ। ਕੇ ਬਣੇ ਸ਼ਾਇਦ ਸੇਲ ਕਰਦੇ ਹੋ ਮਤਲਬ ਕੀ ਕਸਟਮਾਈਜ਼ ਕਰਕੇ ਜਿਸ ਕੱਪੜਾ ਪਸੰਦ ਕਰਾ ਕੇ ਫੇਰ ਉਦਾ ਅੱਛਾ ਠੀਕ ਹੈ, ਠੀਕ ਹੈ।
ਵੱਡਾ ਲੰਬਾ ਕੰਮ ਹੋ ਜਾਏਗਾ। ਖਾਲੀ ਕੱਪੜਾ ਵੀ ਸੇਲ ਕਰ।
ਠੀਕ! ਠੀਕ! ਫੇਰ ਤੇ ਹਾਂ ਉਹੀ ਮੈਂ ਕਿਹਾ ਛੇ ਸੌ ਰੁਪਏ ਦਾ ਤਾ ਫੇਰ ਮੈਨੂੰ ਬੜਾ ਸਸਤਾ ਪੈਂਦਾ ਪਿਆ ਸੀ। ਜਦ ਸਿਲਾਇਆ ਕੋਟਨ ਦਾ ਹਾਂਹੀ
ਮੰਗਵਾ ਲੈਂਦੀ ਹੈ। ਅੱਠ ਸੌ ਤੱਕ ਅੱਠ ਸੌ
ਚ ਉਕੇ, ਉਕੇ, ਅਰੇ ਤੁਹਾਡਾ ਕੱਪੜਾ ਤੇ ਮਤਲਬ ਮੈਂ! ਦੇਖੇ, ਹੋਏ ਨੇ ਨਾ ਜੋ ਔਨਲਾਈਨ, ਔਨਲਾਈਨ ਮੈਂ ਇੱਕ ਵਾਰੀ ਚੈੱਕ ਤੇ ਕੀਤਾ ਸੀ ਨਾ ਹਜ਼ਾਰ ਬਾਰਾਂ ਸੌ ਦੇ ਦਿਖਾਉਂਦੇ ਪਏ ਸੀ ਜਿਹੜੇ ਮੈਨੂੰ! ਪਸੰਦ ਆਉਂਦੇ ਪਏ ਸੀ ਕਰੇਬ ਦਾ ਸੀ ਉਹਦਾ। ਸੀ! ਸੀ ਫੋਨ ਦਾ ਤੇ ਕਰੇਬ ਦਾ ਸੀ। ਤੇਂ ਮੈਂ ਤੇਂ ਮੈਂ ਉਹੀ! ਕਿਉਂ ਮੈਂ ਕਿਹਾ ਤੁਹਾਡੇ ਕੋਲੋਂ ਮੈਂ ਪਤਾ ਕਰਾਂ। ਤੇਂ ਵਰਨਾ ਫੇਰ ਮੈਂ ਮਾਰਕੀਟ ਤੋਂ ਲੈ ਕੇ ਆ ਆਵਾਂ ਕਿੱਥੋਂ ਸਿਤਾ ਸਿਲਾਇਆ। ਉਹ ਉੱਥੇ ਵੀ ਮਾਰਕੀਟ ਵੀ ਬਸ ਇਹੀ ਰੇਟ। ਤਮ ਨੇੇ, ਪੰਦਰਾਂ ਸੌ ਤੋਂ ਘੱਟ ਤੇ ਹੈ ਹੀ ਨਹੀ ਕੋਈ ਕੱਪੜਾ।
ਹਾਂ ਨਹੀਂ ਔਨਲਾਈਨ ਮਿਲ ਜਾਏਗਾ ਘੱਟ ਮੰਗਵਾ ਕੇ ਏ ਵੇਖੋ ਪਸੰਦ ਆ ਜਾਏਗਾ ਤੁਹਾਨੂੰ ਸ਼ਾਇਦ
ਅ ਅੱਛਾ ਅੱਛਾ ਅੱਛ ਅੱਛਾ ਚਲੋ ਕੋਈ ਨੀ ਮੈਂ ਫੇਰ ਕਰਦੀ ਹਾਂ ਤੇ ਫੇਰ ਮੈਂ ਤੁਹਾਨੂੰ ਦੱਸਾਂਗੀ ਕਿਸ ਤਰ੍ਹਾਂ ਸਾਰੇ ਆ ਤੇ ਬਾਕੀ ਤੁਸੀਂ ਵੀ ਮੈਨੂੰ ਆਪਣੇ ਵੱਲੋਂ ਚਲੋ ਕੱਪੜੇ ਦੀ ਤੇ ਪਾਾਈ ਦੇ ਨਾ ਫੇਿਰ ਔਨਲਾਈਨ ਅਗਰ ਸਮਝ ਐਨਾਨੂੰ ਮੈਂ ਕੱਪੜਾ ਹੀ ਫਿਰ ਲੈ ਕੇ ਸਿਲਵਾ ਲਵਗੀ ਆਪਣੇ ਟੇਲਰ ਕੋਲੋਂ, ਸਾਡਾ ਟੇਲਰ ਬੜਾ ਸੋਹਣਾ ਸੀ ਰਹਿੰਦਾ ਹੈਨਾ ਉਹਦੀ ਫਿਟਿੰਗ ਵਗੈਰਾ ਵੀ ਬੜੀ ਅੱਛੀ ਆਉਂਦੀ
ਹਾਂਜੀ ਹਾਂਜੀ
ਹਾਂਜੀ ਤੇ ਫਿਰ ਮੈਂ ਉਹਨਾਂ ਕੋਲ ਲੈ ਕਿਸੇ ਲਵਾ ਲਾਂਗੀ
ਹਾਂ ਹਾਂ
ਹਾਂ ਇੱਕ ਕੰਮ ਕਰੋ ਤੁਸੀਂ ਭੇਜ ਹੀ ਦੇਨਾ, ਮੈਂ ਇੱਕ ਤੁਹਾਡੇ ਕੋਲੋਂ ਲੈ ਕੇ, ਹੋਰ ਔਨਲਾਈਨ ਏਦਾਂ ਕੁ ਕਰ ਲਵਾਂਗੀ
ਹਾਂ ਵੇਖਣੀ ਆ ਹੁਣੇ, ਹਾਂ ਪਾ ਦਾਂਗੀ ਤੁਹਾਨੂੰ ਹਾਂਜੀ
ਹਾਂਜੀ ਹਾਂਜੀ ਠੀਕ ਹੈ, ਠੀਕ ਹੈ, ਹਾਂਜੀ ਹੋਰ ਕਰ ਕਰੋ ਫੋਨ ਤੁਸੀਂ ਵੀ ਹੈਨਾ, ਹਾਂਜੀ ਹਾਂਜੀ ਹਾਂਜੀ ਹਾਂਜੀ ਚਲੋ ਠੀਕ ਹੈ, ਠੀਕ ਹੈ, ਔਕੇ ਜੀ ਹਾਂਜੀ ਸਤਿ ਸ੍ਰੀ ਅਕਾਲ
ਸਤਿ ਸ਼੍ਰੀ ਅਕਾਲ